ਹੋ
ਹਾਂਜੀ, ਸਸਰੀ ਕਾਲ ਜੀ।
ਸਾਸਰੀ ਕਾਲ ਜੀ, ਹਾਂਜੀ
ਹੋਰ ਕੀ ਹਾਂ, ਹਾਂਜੀ-ਹਾਂਜੀ ਸਬ ਵਦੀਆ ਤੁਸੀਂ ਸੁਨਾਓ।
ਵਦੀਆ ਸਬ ਵਦੀਆ ਜੀ ਵਦੀਆ।
ਹਾਂਜੀ-ਹਾਂਜੀ, ਹੋਰ ਕੀ ਕਰਦੇ ਪਏ ਓ?
ਹਾਂਜੀ, ਬਸ ਜੀ ਬਸ ਖਾਣਾ ਬਨਾਏਆ ਜੀ ਹੁਨ ਬਸ ਤੁਆਨੂੰ ਪਤਾ ਫਿਰ ਟਾਈਮ ਸੀ। ਲੰਚ ਦਾ ਟਾਈਮ ਹੋ ਰਿਆ ਵੇ। ਹਾਂਜੀ ਓ ਬਸ ਟਾਈਮ ਸਿਰ ਸਬ ਕੁਛ ਕਰ ਲੈਨਾ ਚਾਈਦੈ, ਹਾਂਜੀ।
ਬਿਲਕੁਲ-ਬਿਲਕੁਲ ਟਾਈਮ ਤਾਂ ਬੋਤ ਜ਼ਰੂਰੀ ਹੈਗਾ ਆ ਦੇਖੋ ਅਸੀਂ ਟਾਈਮ ਨਾਲ ਚੱਲਨਾ ਐ ਟਾਈਮ ਨੇ ਸਾਡੇ ਲਈ ਨੀ ਰੁਕਨਾ।
ਬਿਲਕੁਲ ਜੀ ਬਿਲਕੁਲ ਸਾਨੂੰ ਵੀ ਟਾਈਮ ਨਾਲ ਚੱਲਨਾ ਪਏਗਾ ਤੇ ਤਾਂ ਈ ਸਾਡੇ ਕੰਮ ਸਈ ਹੋਨਗੇ। ਸਾਰਾ ਦਿਨ ਦੇ ਬਿਲਕੁਲ ਜੀ ਹੋਰ ਕੋਈ ਵੀ ਕੰਮ ਐ ਦੇ ਦੇਖੋ ਘਰ ਦਾ ਈ ਕੰਮ ਹੈਗਾ ਐ ਲੇਡੀਜ਼ ਅਗਲ ਟਾਈਮ ਸਿਰ ਉੱਠੇਗੀ ਤੇ ਤਾਂ ਈ ਘਰ ਦਾ ਕੰਮ ਕਰ ਪਾਏਗੀ ਨਾ ਸਾਰਾ।
ਬਿਲਕੁਲ-ਬਿਲਕੁਲ ਦੇਖੋ ਆ ਬੇਸ਼ੱਕ ਮਤਲਬ ਕਾਲਜ ਲਾਈਫ ਚ ਵੀ ਮਤਲਬ ਮੇਰੇ ਆਪਨੇ ਸਾਨੂੰ ਵੀ ਓਦੋਂ ਏਹੀ ਚੀਜ਼ਾਂ ਬਾਰੇ ਦੱਸਦੇ ਸੀ ਕਿ ਹਾਂ ਤੁਸੀਂ ਮੀਨਜ਼ ਕੋਈ ਥੁਆਡਾ ਬੋਹ ਬੋਹਤ ਜ਼ਰੂਰੀ ਕੰਮ ਹੈਗਾ ਤੁਸੀਂ ਓਨੂੰ ਪੈਲਾਂ ਕਰ ਲੋ ਜੇੜਾ ਥੋਡਾ ਇੰਨਾ ਜ਼ਰੂਰੀ ਨਈਂ ਹੈਗਾ ਓਨੂੰ ਤੁਸੀਂ ਥੋੜਾ ਹੋਲਡ ਕਰ ਦੋ।
ਲੇਟ
ਜੇੜਾ ਥੋੜਾ ਮਤਲਬ ਜਿਵੇਂ ਔਫਿਸਿਸ ਤੇ ਜਿਵੇਂ ਹੁੰਦੀਆਂ ਨੇ ਇਗਜਾਮਪਲਸ ਲੈ ਲੋ ਤੁਸੀਂ ਜਿਵੇਂ ਓਨਾਂ ਨੂੰ ਕਿੰਨਾ ਹੁੰਦਾ ਐ ਕਿੰਨੇ-ਕਿੰਨੇ ਓਨਾਂ ਦੀ ਅਸਾਈਨਮੈਂਟਸ ਹੁੰਦੀਆਂ ਨੇ। ਕਿੰਨੇ-ਕਿੰਨੇ ਓਨਾਂ ਦੇ ਕੰਮ ਹੁੰਦੇ ਨੇ ਫਿਰ ਓਨਾਂ ਨੇ ਵੀ ਆਪਨਾ ਇੱਕ ਸ਼ਡਿਊਲ ਯਾ ਆਪਨਾ ਇੱਕ ਮੈਨੇਜ ਕੀਤਾ ਹੁੰਦੈ। ਦੇਖੋ ਜੇ ਅਸੀਂ ਹਰ ਇੱਕ ਚੀਜ਼ ਨੂੰ
ਆ ਨੀ ਚਾਈਦੇ।
ਹਾਂ ਅਸੀਂ ਆਪਨੇ ਆਪ ਨਾਲ ਅਗਰ ਇੱਕ ਟਾਈਮ ਟੇਬਲ ਬਨਾ ਕੇ ਚੱਲੀਏ, ਜਿਵੇਂ ਹੁਨ ਤੁਸੀਂ ਓ ਹੁਨ ਤੁਸੀਂ ਓ ਯਾਂ ਮੈਂ ਵਾ ਹੁਨ ਸਾਨੂੰ ਪਤਾ ਐ। ਬਿਲਕੁਲ ਦੇਖੋ ਸਾਡੇ ਲਈ ਤਾਂ ਬੋਤ ਜ਼ਰੂਰੀ ਹੁੰਦਾ ਸਾਨੂੰ ਬਸ ਐਂ ਹੁੰਦਾ ਕਿ ਅਸੀਂ ਸਵੇਰੇ ਉੱਠ ਗਏ ਆਂ। ਅਸੀਂ ਆਪਨਾ ਸਵੇਰੇ ਉੱਠਨੈ ਨਾ ਧੋ ਕੇ ਪਾਠ ਕਰਨੈ ਉਸ ਤੋਂ ਬਾਦ ਫਿਰ ਅਸੀਂ ਰਸੋਈ ਚ ਜਾਨੈ। ਫਿਰ ਮੀਨਜ਼ ਮੰਨ ਲੋ ਹਸਬੈਂਡ ਲਈ ਬਨਾਨੈ ਯਾਂ ਬੱਚੇਆਂ ਲਈ ਰੋਟੀ ਪਾਨੀ ਕਰਨੀ ਐ ਤੇ ਤੁਸੀਂ ਆਹੀ ਚੀਜ਼ ਸਾਰੀ ਆਪਨੀ ਬਿਨਾਂ ਕੋਈ ਟਾਈਮ ਟੇਬਲ ਤੋਂ ਈ ਨੀ ਕਰੋਗੇ।
ਟਾਈਮ ਟੇਬਾ ਨਾ ਚੱਲਾਂਗੇ ਤੇ ਤਾਂ ਈ ਸਾਡੇ ਕੰਮ ਹੋਲੀ-ਹੋਲੀ ਸਾਰੇ ਤਾਂ ਹੋਨਗੇ। ਜੇ ਅਸੀਂ ਮਤਲਬ ਉੱਠਾਂਗੇ ਈ ਲੇਟ ਸਬ ਕੁਛ ਅਸੀਂ ਲੇਟ ਕਰਾਂਗੇ ਤੇ ਸਾਡਾ ਟਾਈਮ ਤੇ ਹੱਥੋਂ ਨਿਕਲ ਜਾਏਗਾ ਤੇ ਸਾਰਾ ਕੰਮ ਈ ਲੇਟ ਹੋਏਗਾ ਨਾ ਅਸੀਂ ਬੱਚੇਆਂ ਨੂੰ ਭੇਜ ਸਕਾਂਗੇ। ਕੁਛ ਲੰਚ ਤੋਂ ਬਗੈਰ ਚਲੇ ਜਾਨਗੇ ਬੱਚੇ ਬ੍ਰੇਕਫਾਸਟ ਤੋਂ ਬਗੈਰ ਓ ਵੀ ਕੀ ਫੈਦਾ ਐ ਆਪਦਾ ਟਾਈਮ ਸਿਰ ਉੱਠੋ ਸਬ ਕੁਛ ਵਦੀਆ ਕਰਕੇ ਦੋ ਬੱਚੇਆਂ ਨੂੰ ਟਾਈਮ ਸਿਰ ਬ੍ਰ ਬ੍ਰੇਕਫਾਸਟ ਬਨਾਓ ਤਾਂ ਕਿ ਬੱਚਾ ਲੰਚ ਲੈ ਕੇ ਜਾ ਸਕੇ, ਦੁਪੈਰ ਦਾ ਵੀ ਬਨਾ ਕੇ ਦੋ ਅਗਰ ਬੱਚਾ ਜੋਬ ਜਾ ਰਿਆ, ਜੇ ਮਾਂ ਟਾਈਮ ਸਿਰ ਉਠੇਗੀ ਕੋਈ ਵੀ ਹੈ ਭਾਵੇਂ ਮਦਰ ਏ ਯਾ ਮਤਲਬ ਕੋਈ ਵੀ ਹੈ ਨਈਂ। ਹਾਂ ਬਿਲਕੁਲ ਜੇ ਆਪਨੇ ਟਾਈਮ ਦੀ ਕਦਰ ਕਰਾਂਗੇ, ਤੇ ਟਾਈਮ ਸ ਨੂੰ ਆਪਨੇ ਹਿਸਾਬ ਨਾਲ ਸਾਨੂੰ ਮਤਲਬ ਸੈੱਟ ਕਰਨਾ ਪੇਗਾ ਕਿ ਤਾਂ ਕਿ ਸਾਡਾ ਟਾਈਮ ਮਤਲਬ ਖਰਾਬ ਨਾ ਜਾਏ। ਅੱਜ ਅਸੀਂ ਟਾਈਮ ਦੀ ਕਦਰ ਕਰਾਂਗੇ ਜੇ ਦੇਖੋ ਜੀ ਟਾਈਮ ਵੀ ਸਾਡੇ ਵਾਸਤੇ ਤਾਂ ਰੁਕੇਗਾ ਨਈਂ ਸਾਨੂੰ ਹੀ ਕਰਨਾ ਦਏ ਗਾ ਸਬ ਅਡਜਸਟ ਟਾਈਮ ਦੇ ਹਿਸਾਬ ਨਾਲ, ਜੀ ਬਿਲਕੁਲ ਜੀ।
ਆਪਨਾ ਓਹੀ-ਓਹੀ ਹੋ ਜਾਂਦਾ ਨਾ, ਜੇ ਅਸੀਂ ਆਪਨੇ ਟਾਈਮ ਨੂੰ ਇੱਕ ਮੈਨੇਜ ਕਰਕੇ ਚੱਲਾਂਗੇ ਤੇ ਸਾਡਾ ਕੰਮ ਕਦੀ ਵੀ ਕੁਛ ਗਲਤ ਨੀ ਹੋਏਗਾ। ਜਿਵੇਂ ਆਪਾਂ ਸਵੇਰੇ ਸਾਨੂੰ ਪਤਾ ਐ ਕਿ ਅਸੀਂ ਸਵੇਰੇ ਕਿਤੇ ਜਾਨਾ ਏ ਤੇ ਤੁਸੀਂ ਓਹੀ ਟਾਈਮ ਟਰੈਲ ਕਰੋਗੇ ਆਪਨਾ ਬੋਹਤ ਜ਼ਰੂਰੀ ਏ ਥੋਡਾ ਕੰਮ ਹੈਗਾ ਥੋਨੂੰ ਕਰਨਾ ਏਆ ਤੁਸੀਂ ਉਹਨੂੰ ਅਗਰ ਮੈਨੇਜ ਕਰੋ, ਤੁਸੀਂ ਹਾਂ ਕਹੋਗੇ।
ਹੁਣ ਮੰਨ ਲਓ, ਅਸੀਂ ਕਿਧਰ ਡਰਾਈਵ ਤੇ ਜਾਣਾ ਜਾਂ ਕਿਧਰ ਆਊਸ ਟ ਸਟੇਸ਼ਨ ਜਾਣਾ, ਅਸੀਂ ਦੇਖੋ ਜੀ। ਟ੍ਰੇਨ ਦਾ ਟਾਈਮ ਹੈਗਾ ਜੀ ਦਸ ਵੱਜੇ ਦਾ ਤੇ ਅਸੀਂ ਟਾਈਮ ਸਿਰ ਉੱਠਾਂਗੇ ਟਾਈਮ ਸਿਰ ਕਰੋ, ਆਪਣਾ ਸਾਰੀ ਤਿਆਰੀ ਕਰਾਂਗੇ, ਤਾਂ ਹੀ ਉੱਥੋਂ ਤੱਕ ਜਾ ਕੇ ਟਾਈਮ ਸਿਰ ਪਹੁੰਚਾਂਗੇ ਕਿਉਂਕਿ ਦੇ ਦੇਖੋ ਜੀ ਸਾਨੂੰ ਵੇਟ ਕਰਨਾ ਪਏਗਾ ਟ੍ਰੇਨ ਦਾ, ਟ੍ਰੇਨ ਸਾਡਾ ਵੇਸਟ ਕਰੇਗਾ ਵੀ ਜੀ ਬਿਲਕੁਲ ਵੀ ਕੋਠੀ ਗੱਲ ਐ, ਨਾ ਇਸ ਕਰਕੇ ਵੀ ਸਾਨੂੰ ਟਾਈਮ ਨਾਲ ਹੀ ਉੱਠਣਾ ਪਏਗਾ, ਟਾਈਮ ਨੇ ਸਾਡੇ ਵਾਸਤੇ ਨੀ ਰੁਕਣਾ ਸਾਨੂੰ ਹੀ ਟਾਈਮ ਦੇ ਹਿਸਾਬ ਨਾਲ ਚੱਲਣਾ ਪੈਣਾ। ਜੇ ਟਾਈਮ ਦੇ ਹਿਸਾਬ ਨਾਲ ਚੱਲਾਂਗੇ, ਤੇ ਸਾਰੇ ਕੰਮ ਵਧੀਆ ਹੋਣਗੇ। ਤਾਂਈ ਟ੍ਰੇਰਨ ਪਕੜ ਪਾਵਾਂਗੇ, ਦੇਖੋ ਜੀ ਹਨਾ ਤਾਂਹੀ ਮੰਜੀ ਸਹੀ ਟਾਈਮ ਤੇ ਪਹੁੰਚਾਂਗੇ, ਆਪਣੇ ਜਿੱਥੇ ਜਾਣਾ ਠੀਕ ਐ ਨਾ ਇਸ ਤਰ੍ਹਾਂ ਈ ਲਾਈਫ ਹੈਗੀ ਐ ਬੰਦੇ ਦੀ
ਬੱਸ, ਕਈ ਲੋਕ ਕਮ ਵੀ ਦੇਖੇ ਨੇ ਉਹ ਨਾ, ਟਾਈਮ ਦੀ ਕੋਈ ਕਦਰ ਈ ਨੀ ਕਰਦੇ, ਨੇ ਜਦੋਂ ਟਾਈਮ ਹੱਥੋਂ ਜਦੋਂ ਟਾਈਮ ਹੱਥੋਂ ਨਿਕਲ ਜਾਂਦਾ ਏ ਨਾ ਤੇ ਓਦੋਂ ਬਹੁਤ ਰੀਲਾਈਸ ਯਾਰ ਮੈਂ ਉਸ ਟਾਈਮ ਕਿਉਂ ਕੀਤਾ, ਜਾਂ ਮੈਂ ਉਸ ਮੈਂ ਕਿਉਂ ਨੀ ਕਰ ਜਿਵੇਂ ਤੁਸੀਂ ਸਟੱਡੀ ਲਾਈਫ ਤੇ ਲੈਲੋ, ਬੱਚਿਆਂ ਨੂੰ ਜਿਵੇਂ ਹੁੰਦਾ ਇਹਨਾਂ ਦੇ ਇਗਜ਼ਾਮ ਆਣ ਵਾਲੇ ਹੁੰਦੇ ਸਾਡਾ ਕਿੰਨਾ ਹੁੰਦਾ, ਕਿ ਪੜ੍ਹ ਲੋ ਪੜ੍ਹ ਲਓ, ਇਗਜ਼ਾਮ ਟਾਈਮ ਤੁਹਾਨੂੰ ਔਖਾ ਨੀ ਹੋਏਗਾ।
ਔਖਾ ਨੀ ਹੋਏ ਗਾ।
ਜਾਂਦੇ ਨੇ ਜਦੋਂ ਪੜ੍ਹਦੇ ਨੇ ਉਦੋਂ ਜਲਦਬਾਜ਼ੀ, ਜਿਵੇਂ ਕੱਲ ਪੇਪਰ ਤੁਡੇ ਉ ਲਰਨ ਵੀ ਨੀ ਹੁੰਦਾ, ਫਿਰ ਕਹਿੰਦੇ ਨੇ ਹਾਏ ਮੰਮਾ ਮੈਂ ਪਹਿਲੇ ਕਿਉਂ ਨੀ ਲਰਨ ਕੀਤਾ
ਹਾਂ ਟਾਈਮ ਅਹਿਸਾਸ ਵੀ ਹੋਇਆ ਤੇ ਨੁਕਸਾਨ ਵੀ ਹੋਇਆ ਕਿਉਂਕਿ ਪਹਿਲੇ ਬੱਚਾ ਪੜ੍ਹਿਆ ਨੀ, ਹੁਣ ਉਹ ਮਤਲਬ ਦੇਖੋ ਹੁਣ ਟਾਈਮ ਹੈਗਾ ਥੋੜ੍ਹਾ ਤੇ ਸਿਲੇਬਸ ਹੈਗਾ ਜ਼ਿਆਦਾ ਹੈਂ ਤੇ ਉਹ ਕਿਸ ਤਰ੍ਹਾਂ ਕਰ ਪਾਏਗਾ ਸਿਲੇਬਸ ਨੂੰ ਕਵਰ
ਹੂੰ,
ਅਗਰ ਉਹਹਨੇ ਪਹਿਲੇ ਟਾਈਮ ਚ ਥੋੜਾ ਥੋੜਾ ਆਪਣਾ ਰੋਜ਼ ਸਿਲੇਬਸ ਕੀਤਾ ਹੁੰਦਾ, ਤੇ ਅੱਜ ਬੱਚੇ ਇੰਨੀ ਦਿੱਕਤ ਦਿੱਕਤ ਨੀ ਹੁੰਦੀ ਜੀ, ਇਹੀ ਹੁੰਦਾ ਜੀ ਟਾਈਮ ਸਿਰ ਸਾਰੇ ਕੰਮ ਅਗਰ ਕੀਤੇ ਜਾਣ ਤੇ ਅੱਗੇ ਜਾ ਕੇ ਸਾਨੂੰ ਸੁੱਖ ਹੁੰਦਾ ਐ।
ਹਾਂਜੀ।
ਪਹਿਲੇ ਟਾਈਮ ਦੀ ਕਦਰ ਕਰੋ, ਪਹਿਲੇ ਸਟਾਰਟਿੰਗ ਤੋਂ ਈ ਸਹੀ। ਚੱਲੋ, ਆਪਣਾ ਟਾਈਮ ਟੇਬਲ ਬਣਾ ਕੇ ਚੱਲੋ। ਆਪਣਾ ਪੜ੍ਹੋ ਸਿਲੇਬਸ ਹੌਲੀ-ਹੌਲੀ, ਹੌਲੀ-ਹੌਲੀ ਰਿਕਵਰੀ ਹੋ ਜਾਂਦੀ ਆ। ਦੇਖੋ ਟਾਈਮ ਦੀ ਵੀ ਬੱਚਤ ਹੁੰਦੀ ਐ ਤੇ ਆਪਣੇ ਸਿਰ ਤੇ ਬਰਡਨ ਵੀ ਨੀ ਹੁੰਦਾ। ਤੇ ਬੱਚਾ ਅੱਛਾ ਇਗਜ਼ਾਮ ਚ ਵੀ ਅੱਛਾ ਕਰਕੇ ਆਏਗਾ ਸਭ
ਹਾਂਜੀ-ਹਾਂਜੀ-ਹਾਂਜੀ।
ਕੋਈ ਹਾਂਜੀ ਨੀ ਤੇ ਬੱਚਾ ਦੇਖੋ ਜੇ ਪੜ੍ਹੇਗਾ ਈ ਨੀ ਪਹਿਲੇ ਟਾਈਮ ਦੀ ਕਦਰ ਈ ਨੀ ਕਰੇਗਾ। ਹੁਣ ਅਸੀਂ ਕਹੀਏ, ਜੀ ਬੱਚਾ ਸਾਡਾ ਹੁਣ ਸਾਨੂੰ ਬੱਚਾ ਕੋਈ ਵੀ ਹੈਗਾ ਭਾਵੇਂ। ਕਹੀਏ ਜੇ ਅਸੀਂ ਹੁਣ ਇੱਕ-ਦੋ ਦਿਨ ਚ ਸਭ ਕੁੱਛ ਕਰ ਸਕਦੇ ਆ ਅਸੀ ਨੀ ਕਰ ਸਕ ਨਈ ਕਰ ਪਾਵਾਂਗੇ, ਟਾਈਮ ਤੇ ਆ ਛੂਟ ਜਾਵਾਂਗੇ ਬਿਲਕੁਲ, ਈ ਸਾਨੂੰ ਇਗਜ਼ਾਮ ਚ ਬੈਠਾਂਗੇ ਸਾਨੂੰ ਕੁਛ ਆਏਗਾ ਈ ਨੀ। ਕਿਉਂਕਿ ਇੱਕ-ਦੋ ਦਿਨ ਚ ਤੁਸੀਂ ਕੀ ਕਰ ਲਓਗੇ ਕੁਛ ਨੀ ਕਰ ਪਾਓਗੇ ਬਿਲਕੁ ਜੀ ਹਾਂ ਕੋਈ ਵੀ ਚੀਜ਼ ਹੈਗੀ ਐ ਟਾਈਮ ਦੇ ਹਿਸਾਬ ਨਾਲ ਚੱਲਾਂਗੇ ਤੇ ਵਧੀਆ।
ਹੂੰ ਨਈ।
ਤੀ ਪੜ੍ਹਾਈ ਨਈ ਚੱਲਾਂਗੇ ਤੇ ਦੇਖੋ ਜੀ ਸਾਰਾ ਸਿਸ ਟਮ ਵਿਗੜ ਜਾਂਦਾ ਅਗਲ ਟਾਈਮ ਦੀ ਅਸੀਂ ਕਦਰ ਨੀ ਕੀਤੀ ਹਾਂਜੀ
ਕਈ-ਕਈ ਪਾਸੇ ਵੀ ਤੁਸੀਂ ਏਨੂੰ ਲੈ ਜੋ ਅਪਨੇ ਓ ਤੇ ਲਗਾ ਲੋ ਯਾਂ ਸਟੂਡੈਂਟ ਲਾਈਫ ਚ ਲੈ ਜਓ ਜਾਂ ਵਰਕਰ ਵੂਮਨ ਤੇ ਲੈਲੋ ਸਬ ਲਈ ਬੋਹਤ ਜ਼ਰੂਰੀ ਐ ਟਾਈਮ।
ਜ਼ਰੂਰੀ ਐ ਜੀ ਹਾਂਜੀ। ਹੁਣ ਫੈਕਟਰੀ ਹੈ ਯਾਂ ਕੋਈ ਸ਼ੋਪ ਹੈ ਦੇਖੋ ਅਗਰ ਟਾਈਮ ਸਿਰ ਨਈ ਖੋਲੇਗਾ ਕੋਈ ਕਸ ਟਮਰ ਦੇਖੋ ਜੇ ਦੁਕਾਨ ਬੰਦ ਹੋਏ ਗੀ ਜੇ ਟਾਈਮ ਸਿਰ ਨੀ ਖੋਲੇਗਾ ਓ ਅਗਲੀ ਸ਼ੋਪ ਤੇ ਚਲਾ ਜਾਏਗਾ। ਕੇਗਾ ਜੀ ਐ ਤਾਂ ਦੁਕਾਨ ਬੰਦ ਐ ਜੀ ਨੁਕਸਾਨ ਓ ਜੇਗਾ ਨਾ ਬਿਜਨਸ ਚ ਵੀ ਐ ਕਿਸੇ ਚੀ ਜ਼ ਵੀ ਲਾ ਲਓ, ਕਿਸੇ ਜੋਨ ਚ ਲਾ ਲਓ, ਟਾਈਮ ਦੀ ਹਰ ਪਾਸੇ ਹੀ ਤੁਆਨੂੰ ਕਦਰ ਕਰੋਗੇ ਤੇ
ਕਰੋਗੇ ਹਾਂਜੀ ਬਿਲਕੁਲ ਦੇਖੋ ਆੱਜ-ਕੱਲ ਤਾਂ ਐ ਐ ਚੀਜ਼ਾਂ ਤਾਂ ਤੁਆਨੂੰ ਬੁੱਕਸ ਦੇ ਵਿੱਚ ਵੀ ਆੱਜ-ਕੱਲ ਦੱਸਦੇ ਨੇ। ਕਿ ਟਾਈਮ ਸਾਡੇ ਲਈ ਕਿੰਨਾ ਜ਼ਰੂਰੀ ਐ ਕਿੰਨੀ ਜੈਦਾ ਅਹਿਮੀਅਤ ਟਾਈਮ ਦੀ ਟਾਈਮ ਹੱਥੋਂ ਨਿਕਲ ਗਿਆ ਤੇ ਬੰਦਾ ਪਛਤਾਂਦਾ ਬੋਤ ਏ।
ਧੰਨ ਦਾ ਬਿਲਕੁਲ ਤੁ ਲੇਕਿਨ ਫਾਈਦਾ ਕੀ ਫਿਰ
ਹਾਂਜੀ, ਬਿਲਕੁਲ ਓਦੋਂ ਤੇ ਓਸ ਟਾਈਮ ਓਦੀ ਕਦਰ ਨੀ ਕੀਤੀ।
ਨਈ ਕੀਤੀ ਜੀ ਹੋਰ ਓ ਕੈਂਦੇ ਨੇ ਨਾ ਸਿਆਨੇ ਅਬ ਪਛਤਾਏ ਹੋਤ ਕਿਆ ਜਬ ਚਿੜੀਆਂ ਚੁੱਗ ਗਈ ਖੇਤ। ਬਈ ਹੁਣ ਤੇ ਸਾਰਾ ਖੇਤ ਈ ਖਤਮ ਹੋ ਗਿਆ ਤੇ ਹੁਣ ਕੀ ਫੈਦਾ ਪਛਤਾਨ ਦਾ। ਅਈਓ ਅਪਨਾ ਟਾਈਮ ਸਿਰ ਤੁਸੀਂ ਉੱਠੇ ਹੁੰਦੇ ਅਪਨਾ ਟਾਈਮ ਸਿਰ ਪੜੇ ਹੁੰਦੇ ਟਾਈਮ ਸਿਰ ਅਪਨਾ ਕਵਰ ਕੀਤਾ ਹੁੰਦਾ ਸਿਲੇਬਸ ਆੱਜ ਤੁਸੀਂ ਅੱਛਾ ਇਗਜ਼ਾਮ ਕਰਦੇ ਅੱਛਾ ਵਦੀਆ ਕਰਦੇ ਹੈਨਾ ਹਾਂ ਠੀਕ ਆ ਜੀ, ਜਿਸ ਤਰਾਂ ਵੀ ਤੁਸੀ ਜਿਸ ਟਾਈਮ ਵੀ ਤੁਸੀਂ ਦੇਖ ਲੋ, ਘਰ ਚ ਦੇਖ ਲੋ, ਬਾਰ ਚ ਦੇਖ ਲੋ, ਬਿਜਨਸ ਚ ਦੇਖ ਲੋ, ਸਟੱਡੀ ਚ ਦੇਖ ਲਓ ਮਤਲਬ ਕੋਈ ਵੀ ਕੰਮ ਹੈਗਾ ਅਗਰ ਟਾਈਮ ਸਿਰ ਹੋਇਆ ਹੋਏ ਤੇ ਓਦੀ ਵਦੀਆਂ ਈ ਹੁੰਦੀ ਐ ਵੈਲਿਊ। ਵਦੀਆ ਮਤਲਬ ਅੱਛਾ ਨਿਖਰ ਕੇ ਆਂਦਾ ਐ ਕੰਮ ਕੋਈ ਵੀ ਕੰਮ ਅਗਰ ਅੱਛੀ ਤਰਾਂ ਕਰਾਂਗੇ ਅਸੀਂ।
ਹਾਂਜੀ, ਵੈਲਿਊ ਦੇਖੋ ਓਹੀ ਹੋ ਗਿਆ ਨਾ ਜੇ ਤੁਸੀਂ ਓਸ ਚੀਜ਼ ਦੀ ਕਦਰ ਕਰ ਰਏ ਓ ਤੇ ਤੁਹਾਨੂੰ ਓਦਾ ਫਲ ਵਦੀਆ ਮਿਲੇਗਾ।
ਮਿਲੇਗਾ ਬਿਲਕੁਲ ਜੀ ਬਿਲਕੁਲ।
ਤੁਹਾਨੂੰ ਓ ਚੀਜ਼ ਦਾ ਅਹਿਸਾਸ ਵੀ ਬੋਤ ਵਦੀਆ ਹੋਏਗਾ ਕਿ ਹਾਏ ਮੈਂ ਓਸ ਟਾਈਮ ਤੇ ਏ ਚੀਜ਼ ਅਪਨਾ ਜਿਵੇਂ ਏਜ ਤੇ ਲਾ ਲਓ ਨਾ ਜਿਵੇਂ ਹੁਣ ਆੱਜ-ਕੱਲ ਜਿਵੇਂ ਸਟੱਡੀ ਰਿਲੇਟਿਡ ਆੱਜ ਕੱਲ ਕੀ ਹੁੰਦਾ ਆ, ਆੱਜ-ਕੱਲ ਪਲੱਸ ਵਨ ਪਲੱਸ ਟੂ ਕਰਕੇ ਬੱਚੇ ਆੱਜ-ਕੱਲ ਕੋਰਸਿਸ ਕਰਦੇ ਨੇ। ਜਿਵੇਂ ਬਿਊਟਿਸ਼ਨ ਦਾ ਕੋਰਸ ਹੋ ਗਿਆ ਯਾਂ ਅਪਨਾ ਟੇਲਰ ਦਾ ਕੋਰਸ ਹੋ ਗਿਆ ਕਿੰਨਾ ਕੁਛ ਏ। ਬਟ ਸਾਡੇ ਓਸ ਟਾਈਮ ਚ ਇੰਨਾ ਸਾਨੂੰ ਹੈ ਈ ਨੀ ਸੀ ਅਸੀਂ ਅ ਪਨਾ ਕਰਕੇ ਅੱਗੇ ਅਪਨੀ ਗ੍ਰੈਜੂਏਸ਼ਨ ਕਰੋ ਓ ਵੀ ਕਰੋ ਸਬ ਕੁਛ ਕਰੋ ਫਿਰ ਵਿਆਹ ਹੋ ਗਿਆ ਸਬ ਕੁਛ ਹੋ ਗਿਆ ਬਟ ਦੇਖੋ ਫਿਰ ਜਦੋਂ ਅਸੀਂ ਓ ਚੀਜ਼ ਹੈਨਾ ਅਗਰ ਸਾਨੂੰ ਹੁੰਦਾ ਐ ਯਾਰ ਮੈਂ ਅਪਨੇ ਟਾਈਮ ਤੇ ਐ ਕੁਛ ਕਿਉਂ ਨੀ ਕੀਤਾ ਕਿਉਂਕਿ ਹੁਨ ਦਾ ਸਾਡੇ ਕੋਲ ਟਾਈਮ ਨੀ ਹੈਗਾ।
ਟਾਈਮ ਨੀ ਹੈਗਾ ਬਿਲਕੁਲ ਜੀ, ਜਦ ਫੈਮਲੀ ਚ ਬੰਦਾ ਇਨਵੋਲਵ ਹੋ ਜਾਂਦਾ ਨਾ ਤੇ ਫਿਰ ਓ ਅਪਨਾ ਟਾਈਮ ਨੀ ਕੱਢ ਸਕਦੀ ਲੇਡੀਜ਼ ਹਾਂਜੀ ਕਿਉਂਕਿ ਫਿਰ ਓਨਾ ਦੇਖੋ ਸੌਰੇ ਬਿਲਕੁਲ ਇੱਕ ਬੱਚਾ ਸਿੰਗਲ ਹੁੰਦਾ ਹੈਨਾ, ਹਾਂ। ਬਿਲਕੁਲ ਜੀ ਸਿੰਗਲ ਹੋਏਗਾ ਤੇ ਓ ਦੇਖੋ ਅਪਨੇ ਪੜਾਈ ਦੇ ਟਾਈਮ ਫੋਕਸ ਕਰ ਸਕਦੈ ਅਪਨਾ ਸਿੱਖ ਸਕਦੈ ਹੈਨਾ ਭਾਵੇਂ ਤੁਸੀਂ ਬਉਟਿਊਸ਼ਨ ਦਾ ਕਰੋ ਓਰ ਇਸੇ ਵਿੱ ਤੁਆਨੂੰ ਟਾਈਮ ਚਾਈਦਾ, ਹੁਣ ਜੇ ਤੁਸੀਂ ਮੈਰਿਡ ਹੋਜੋਗੇ ਤੇ ਫੇਰ ਤੁਸੀਂ ਕਿੱਥੇ ਕਰ ਪਾਓਗੇ ਮੈਨੇਜ ਏਤੇ ਤੁਹਾਨੂੰ ਐ ਸਹੁਰਿਆਂ ਦਾ ਸਵੇਰੇ ਜਲਦੀ ਉੱਠਣਾ ਏ ਜੀ ਪਾਠ ਕਰਨਾ ਏ। ਆਪਣੇ ਘਰ ਦੇ ਕੰਮ ਕਰਨੇ ਨਾਸ਼ਤਾ ਬਣਾ ਕੇ ਦੇਣਾ ਏ ਹਸਬੈਂਡ ਨੂੰ ਔਰ ਸਸ। ਸਵਾਲ ਵਾਲਿਆਂ ਨੂੰ ਸਭ ਨੂੰ ਕਿੱਥੇ ਟਾਈਮ ਹੋ ਪਾਉਦਾ ਜੋ ਮਤਲਬ ਇੱਕ ਬੱਚ ਚਾ ਸਿੰਗਲ ਹੋਏਗਾ ਨਾ ਉਹ ਕਰ ਲੇਗਾ।
ਹਾਂਜੀ।
ਬਾਕੀ ਤੇ ਬਹੁਤ ਮੁਸ਼ਕਿਲ ਹੈ, ਹੂੰ।
ਉਹੀ ਗੱਲ ਆ ਗਈ ਨਾ ਤੁਸੀਂ ਆਪਣੇ ਲਈ ਟਾਈਮ ਵੀ ਨਹੀਂ ਕੱਢ ਸਕਦੇ ਹੋ ਫੇਰ। ਵਿਆਹ ਤੋਂ ਬਾਅਦ, ਆਪਣੇ ਲਈ ਵੀ ਤੁਹਾਨੂੰ ਟਾਈਮ ਨੀ ਮਿਲਦਾ ਸਾਨੂੰ ਆਪਣੇ ਲਈ ਮੀਨਸ ਈਵਨ ਕਿ ਆਪਣੇ ਮਤਲਬ ਆਪਣੇ - ਆਪਣੇ ਉੱਤੇ ਮੰਨ ਲਓ ਜਿਵੇਂ ਬੰਦੇ ਨੂੰ ਥੋੜਾ ਤਿਆਰ ਹੋਣਾ ਹੁੰਦਾ ਮੰਨ ਲਓ। ਜਿਵੇਂ ਹੱਥ-ਹੱਥ ਪੈਰੇ ਈ ਹੋ ਗਏ ਜਾਂ ਕੁਛ ਉਸ ਲਈ ਵੀ ਬੰਦੇ ਨੂੰ ਟਾਈਮ ਨੀ ਮਿਲਦਾ।
ਨਹੀਂ ਮਿਲਦਾ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ। ਕਿਉਂਕਿ ਸਾਰਾ ਦਿਨ ਦਾ ਸ਼ਡਿਊਲ ਇੰਨਾ ਹੁੰਦਾ। ਘਰਾਂ ਦੇ ਵਿੱਚ, ਸਵੇਰੇ ਉੱਠਣਾ। ਬਿਲਕੁਲ ਨਾਸ਼ਤੇ ਬਣਾਉਣੇ ਨੇ ਡਸਟਿੰਗ, ਵਗੈ ਹਾਂਜੀ ਸਾਰੇ ਕੰਮ ਨੇ।
ਤੁਸੀਂ ਆਪਣਾ ਸ਼ਡਿਊਲ ਬਣਾਇਆ ਹੋਇਆ ਵੈਸੇ।
ਹਾਂਜੀ, ਮੈਂ ਤਾਂ ਹਾਓਸ ਵਾਈਫ ਹੈਗੀ ਹਾ ਚਲੋ ਮੇਰੇ ਬੱਚੇ ਤੇ ਵੱਡੇ ਹੋਏ ਲੇਕਿਨ ਫ਼ਿਰ ਵੀ ਮ ਸ਼ਡਿਊਲ ਤੇ ਦੇਖੋ ਬਣਾਉਣਾ ਹੀ ਪਏਗਾ ਟਾਈਮ ਸੀਰ ਉੱਠਾਂਗੇ ਤੇ ਤਾਂ ਹੀ ਸਬ- ਟਾਈਮ ਸਿਰ ਸਾਰੇ ਕੰਮ ਹੋਣਗੇ ਨਾ ਜਿੱਥੇ ਅਸੀਂ ਆਪਣੇ ਵਾਸਤੇ ਲੇਟਣ ਵਾਸਤੇ ਵੀ ਦਸ ਬੰਦਾ ਟਾਈਮ ਨ ਨਹੀਂ ਨਿਕਾਲ ਪਾਵਾਂਗੇ‌। ਤੁਹਾਨੂੰ ਦੱਸ ਦੀ ਅਸੀਂ ਸ਼ਡਿਊਲ ਨੀ ਬਣਾਵਾਂਗੇ ਤੇ, ਕਿਉਂਕਿ ਲੇਡੀਜ਼ ਇਹੀ ਟਾਈਮ ਹੁੰਦਾ ਲੇਟਣ ਵਸਤੇ, ਥੋੜੀ ਦੇਰ ਹੈ ਮਤਲਬ ਸਮਝ ਲੋ ਲੰਚ ਕੀਤਾ ਉਸ ਤੋਂ ਬਾਅਦ ਹੈ ਲੇਟ, ਜਾਓ ਬਸ।
ਮੈਂ ਤਾਂ ਖੁਦ ਆਪ ਆਪਣੇ ਲਈ ਮਤਲਬ ਆਪਣੇ ਲਈ ਕਿ ਮੈਂ ਆਪ ਆਪਣੇ ਬੱਚਿਆਂ ਨੂੰ ਜਾਂ ਆਪਣੇ ਹਸਬੈਂਡ ਨੂੰ ਬਸ ਇਹੀ ਚੀਜ਼ ਕਹਿੰਦੇ ਕਿ ਬਹੋਤ ਜ਼ਰੂਰੀ ਜ਼ਰੂਰੀ ਆ ਅੱਜ ਦੇ ਟਾਈਮ ਦੇ ਵਿੱਚ ਸਾਨੂੰ ਟਾਈਮ ਟੇਬਲ ਬਣਾਉਣਾ ਸਾਨੂੰ ਟਮ ਨੂੰ ਮੈਨੇਜ ਕਰਨਾ, ਆਪਨਿਆਂ ਹੋ ਗਿਆ ਕਿਉਂਕਿ ਦੇਖੋ ਬੱਚ ਬੱਚੇ ਨੇ ਬੱਚੇ ਵੀ ਆਪਣਾ ਉੱਠਣਗੇ ਆਪਣਾ ਨਾ ਧੋ ਕੇ ਪਾਠ ਕਰਨਗੇ, ਫੇਰ ਆਪਣਾ ਰੋਟੀ-ਪਾਣੀ ਖਾਣਗੇ। ਫੇਰ ਆਪਣੇ ਬੈਗ ਪੈਕ ਕਰਨਗੇ ਜੋ ਟੈਸਟ ਹੈਗਾ ਰਿਵਜ਼ਨ ਥੋੜਾ ਰਿਵਾਇਜ਼ ਕਰਨਗੇ, ਜੇ ਉਹਨਾ ਨੇ ਟਾਈਮ ਜੇ ਉਹ ਨੇ ਉਠਣਾ ਹੀ ਸਕੂ ਜਾਣ ਤੋਂ ਪੰਜ ਮਿੰਟ ਪਹਿਲੇ ਆ ਤੇ ਕਿਹੜੀ ਉਹਨਾਂ ਦੀ ਰਿਵੀਜ਼ਨ ਆ।
ਹਾਂ, ਦੇਖੋ ਜੀ ਪਹਿਲੇ ਤੇ ਮਦਰ ਉੱਠੇ ਉੱਠੇਗੀ ਨਾ ਟਾਈਮ ਸਿਰ। ਮਦਰ ਉੱਠੇਗੀ ਤਾਂ ਹੀ ਬੱਚਿਆਂ ਨੂੰ ਉਠਾਏਗੀ। ਜੇ ਮਦਰ ਖੁੱਦ ਸੋਈ ਰਹੇਗੀ ਟਾਈਮ ਦੀ ਪਰਵਾਹੀ ਨਹੀਂ ਕਰੇਗੀ ਤੇ ਉਹ ਬੱਚ ਚਿਆਂ ਨੂੰ ਕਿਥੋਂ ਭੇਜ ਪਾਏਗੀ ਉਹ ਭੇਜ ਹੀ ਨਹੀਂ ਪਾਏਗੀ। ਸਕੂਲ ਵਿੱਚ ਵੀ, ਬੱਚਾ ਹਮੇਸ਼ਾ ਲੇਟ ਜਾਏਗਾ ਔਰ ਕੱਲਪ ਕੇ ਜਾਏਗਾ। ਇਸ ਕਰਕੇ ਦੇਖੋ। ਟਾਈਮ ਦੀ ਮਾਂ ਨੂੰ ਹੀ ਮਤਲਬ ਕਦਰ ਕਰੇਗੀ ਤੇ ਬੱਚੇ ਨੂੰ ਵੀ ਅੱਗੋਂ ਕਦਰ ਤਾਂ ਹੀ ਪਏਗੀ। ਹਾਂਜੀ ਅਸੀਂ ਜਲਦੀ ਉੱਠਾਂਗੇ ਜੀ ਤਾਂ ਹੀ ਸਾਡੇ ਕੰਮ ਟਾਈਮ ਸਿਰ ਹੋਣਗੇ।
ਹਾਂਜੀ- ਹਾਂਜੀ ਚਲੋ ਬਾਕੀ ਕੋਈ ਨੀ, ਅਸੀਂ ਫੇਰ ਵਧੀਆ ਲੱਗਿਆ।
ਹਾਂਜੀ-ਹਾਂਜੀ ਬੋਤ ਵਧੀਆ ਜੀ ਹਾਂਜੀ ਜੀ ਠੀਕ ਹੈ ਜੀ। ਓਕੇ ਜੀ ਹਾਂਜੀ ਓਕੇ ਜੀ। ਉਹ ਤੋ ਨੀ ਕਰਨੀ ਮੈਂ।